ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ
ਵਧੀਆ ਜੀ ਤੁਸੀਂ ਦੱਸੋ
ਬਹੁਤ ਵਧੀਆ ਐ
ਹੋਰ
ਹੋਰ ਕੀ ਬਣਾਈ ਜਾਂਦੇ ਨਈ ਰੋਟੀ ਨਈ ਖਾਈ ਅਬੀ ਬਸ ਤਿਆਰੀਆਂ ਕਰਦੇ ਸੀ ਮੈਂ ਕਿਹਾ ਚੱਲ ਇੱਕ ਵਾਰ ਗੱਲ ਕਰ ਲਾਂ
ਅੱਛਾ ਅੱਛਾ ਵਧੀਆ ਕੀਤਾ ਤੁਸੀਂ ਕੋਲ ਕਰ ਲਿਆ ਹੋਰ ਮੈਂ ਵੀ ਹੁਣੇ ਫ੍ਰੀ ਸੀ ਅੱਜ ਅਜੇ ਤਾਂ ਖਾਵਾਂਗੇ ਨੀ ਅਸੀਂ ਰੋਟੀ ਥੋੜੀ ਦੇਰ ਤੱਕ ਹੀ ਖਾਵਾਂਗੇ ਲੇਟ ਖਾਂਦੇ ਹਾਂ ਅਸੀਂ ਨਾ
ਹਾਂ ਅਸੀਂ ਜਵਾਕ ਤਾਂ ਲੱਗੇ ਪਏ ਆ ਮੈ ਕਿਹਾ ਚਲ ਇੱਕ ਵਾਰ ਉਹੀ ਕੰਮ ਹੋਜੇ ਨਾ ਹਾਂ ਹਾਂਜੀ ਹੋਰ ਦੱਸੋ ਕਿਵੇਂ ਆ ਤੁਹਾਡੀ ਫੈਮਿਲੀ ਸਭ ਕੁਛ ਸਾਰੇ
ਸਾਰੇ ਵਧੀਆ ਨੇ ਤੁਸੀਂ ਦੱਸੋ
ਬਸ ਵਧੀਆ ਜੀ ਓਕੇ
ਹੋਰ ਬਸ ਰਾਜਮਾਂ ਬਣਾਏ ਨੇ ਅੱਜ
ਅੱਛਾ ਠੀਕ ਹੈ ਜੀ
ਹਾਂਜੀ
ਹਾਂਜੀ ਠੀਕ ਐ ਸਮੇ ਸਾਡੀ ਗੁੜੀਆਂ ਨੇ ਤਾ ਅੱਜ ਦਾ ਦਾਦੀ ਕੋਲੋਂ ਲਿੱਤਾ ਹੈ ਐ ਚਾ ਚਾਵਲ ਨਮਕੀਨ ਚਾਵਲ ਕੜੀ ਬਣਾਈ ਐ, ਉਹਦੀ ਦਾਦੀ ਮਾਂ ਨੇ
ਅੱਛਾ ਜੀ।
ਹਾਂ ਉਹ ਤਾਂ ਆਪਣੀ ਦਾਦੀ ਮਾਂ ਕੋਲੋਂ ਲੈ ਕੇ ਆ ਗਈ ਐ ਖਾਣ ਵਾਸਤੇ ਲੱਗੀ ਪਈ ਐ ਹੈ ਕਿਹਾ ਤੁਸੀਂ ਖਾ ਲਓ ਅਸੀਂ ਬਾਅਦ ਚ ਖਾਵਾਂਗੇ, ਅ ਉਹਨੂੰ ਕੜੀ ਚੌਲ਼ ਬਹੁਤ ਪਸੰਦ ਏਂ। ਅਹ ਹਾਂ ਮੈਂਨੂੰ ਕੜੀ ਨੀ ਪਸ ਮੈਨੂੰ ਨਾ ਕੜੀ ਨੀ ਪਸੰਦ ਹੈ, ਘੱਟ ਖਾਂਦੀ ਆ ਮੈਂ ਖੱਟਾ ਤੇ ਮੈਂ ਦਾਲ਼ ਚੌਲ ਬਹੁਤ ਖਾਂਦੀ ਆ, ਹਾਂ ਮੈਂ ਦਾਲ਼ ਚਾਵਲ ਬਹੁਤ ਖਾਂਦੀ ਆ, ਹਾਂ ਮੈਂ ਨਾ ਬਾਹਰ ਰਹੀ ਆ ਬਰਨਾਲੇ ਜੋਬ ਕਰਤੀ ਮੈਂ ਕਰਦੀ ਸੀ ਜੋਬ ਪ੍ਰਾਈਵੇਟ ਕੰ ਕੰਪਨੀ ਚ ਪਰਾਈਟਡ ਕੰਪਨੀ ਸੁਣਿਆਂ ਨਾਂਮ ਬਰਨਾਲੇ, ‍ ਬਰਨਾ ਅੱਛਾ ਬਰਨਾਲੇ ਆ ਨਾ ਬਾਹਰ ਦੇਸ਼ ਦੀ ਟ੍ਰਡੈਂਟ ਕੰਪਨੀ ਐ, ਤੋਲੀਏ ਦੀ ਬਹੁਤ ਵੱਡੀ ਕੰਪਨੀ ਹੁੰਦੀ ਐ।
ਅੱਛਾ।
ਹਾਂ ਮੈਂ ਨਾ ਉੱਥੇ ਮੈਂ ਆਈ ਟੀ ਆਈਂ ਕੀਤੀ ਹੋਈ ਆ ਮੇਰੀ ਸਿਲਾਈ ਕਢਾਈ ਚ ਪੰਜਾਬ ਚ ਫੈਸ਼ਨ ਡਿਜਾਨਿੰਗ ਚ ਤੇ ਉੱਥੇ ਉੱਥੇ ਮੇਰਾ ਸਿਲੈਕਸ਼ਨ ਹੋ ਗਿਆਂ ਸੀਂ। ਆਈ ਟੀ ਆਈਂ ਥਰੂ ਫਿਰ ਮੈਂ, ਹਾਂ ਮੈਂਨੇ ਤਿੰਨ ਚਾਰ ਸਾਲ ਉਧਰ ਜੋਬ ਕੀਤੀ ਐ। ਉੱਥੇ ਨਾ ਮੈਨੂੰ ਉਹ ਭਹੀ ਉੱਧਰ ਭਹੀਏ ਰਾਣੀ ਬਹੁਤ ਜ਼ਿਆਦਾ ਹੁੰਦੀ ਐ। ਕਿਉ ਕੰ ਫੇ ਕੰਪਨੀਆਂ ਚ ਜ਼ਿਆਦਾ ਇਹੀ ਕੰਮ ਕਰਦੇ ਆ।
ਹਾਂਜੀ।
ਦਰਾਨਾ ਦਾ ਹਾਂ। ਚਾਵਲ ਦਾਲ਼ ਬਣਦੇ ਸੀ, ਤੇ ਮੈਂਨੂੰ ਆਦਤ ਪੈਗੀ ਉੱਧਰ ਆਲੀ। ਹਾਂ ਜਦੋਂ ਮੈਂ ਚਾਵਲ ਬਣਾਉਣੇ ਹੁੰਦੇ ਆ, ਹਾਂ ਮੈਂ ਚਾਵਲ ਬਣਾਉਣੇ ਹੁੰਦੈ ਆ ਮੈਂਨੂੰ ਦਾਲ ਖਾਣੀ ਹੁੰਦੀ ਆ, ਮੈਂਨੂੰ ਕੜੀ ਨੀ ਪਸਦ ਜੀਰੇ
ਹੂੰ- ਹੂੰ- ਹੂੰ।
ਹੂੰ ਮੈਂ-ਮੈਂ ਨਾ ਤੁਹਾਂਨੂੰ ਸਹੀ ਦੱਸਾਂ ਮੈਂਨੇ ਬਹੁਤ ਏਂ ਕੰਮ ਕੀਤਾ ਐ, ਕੰਪ ਕਦੀਂ ਕਿਹੜੀ ਕੰਪਨੀ ਕੰਪਨੀ ਚ ਕਦੀ ਕਿਹੜੀ ਕੰਪਨੀ ਚ ਕੰਮ ਬਹੁਤ ਕੀਤਾ ਮੈਨੇ।
ਅੱਛਾ ਚਲੋ ਕੋਈ ਨਾ, ਕੰਮ ਤਾਂ ਚਲੋ ਜ ਜ਼ਰੂਰੀ ਐ, ਬਟ ਫੇਰ ਵੀ ਥੋੜਾਂ ਜਿਹਾਂ ਆਪਣਾਂ ਵੀ ਧਿਆਂਨ ਰੱਖਣਾਂ ਚਾਹੀਂਦਾ ਬੰਦੇ ਨੂੰ ਹਨਾ ਵੀ ਆਪਣੀ ਸਿਹਤ ਦਾ ਵੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਸਿਹਤ ਐ, ਫੇਰ ਉਹਤੋ ਬਾਅਦ ਹੈਨਾ ਕੰਮ ਵਗ਼ੈਰਾ
ਹਾਂਜੀ ਹਾਂ ਇਹ ਤਾਂ ਮੈਨੂੰ ਸਭੀ ਕਹੀ ਜਾਂਦੇ ਵੀ ਸਿਹਤ ਦਾ ਧਿਆਨ ਰੱਖਿਆ ਕਰ ਧਿਆਨ ਰੱਖ
ਹਾਂਜੀ, ਜੇ ਤੁਸੀਂ ਠੀਕ ਹੋ ਤਾਂ ਫ਼ੇਰ। ਸਾਰੇ ਬੱਚੇ ਬੁੱਚੇ ਵੀ ਦੇਖ ਸਕਦੇ ਔ ਹੈਨਾ ਸਾਰਾਂ ਕੁੱਛ ਪਰਿਵਾਰ
ਹਾਂਜੀ।
ਰੋ ਖਾ ਰੋਟੀਆਂ ਬਣਾ ਦਿੱਤੀ ਤੁਸੀਂ
ਹਾਂ ਮੈਂ ਤਾਂ ਬਣਾ ਲੇਨੀ ਆ ਰੋਟੀਆਂ।
ਅੱਛਾ- ਅੱਛਾ ਠੀਕ ਐ ਜੀ ਠੀਕ ਐ, ਹਾਂਜੀ ਹੋਰ ਦੱਸੋਂ।
ਹੋਰ ਬਸ ਮੈਂ ਵੀ ਛੁੱਟੀਆਂ ਪਈਆਂ ਹੋਈਆਂ ਨੇ ਮੈਂ ਮੰਮਾ ਨੂੰ ਕਹਿ ਰਹੀ ਹਾਂ ਵੀ ਕਿ ਤੇ ਚਲੋ ਘੁੰਮਣ,, ਨਾਨੀ ਤੇ ਜਾਂ ਕਿਤੇ ਵੀ, ਗਰਮੀ ਕਰਕੇ ਹੀ ਨੀਂ ਜਾਇਆਂ ਜਾ ਰਿਹਾਂ ਕਿੱਤੇ ਵੀ ਨਾ
ਹਾਂ ਗਰਮੀ ਸੁਬੇ- ਸੁਬੇ ਤੋਂ ਬਹੁਤ ਹੁੰਦੀ ਐ ਗਰਮੀਂ।
ਹਾਂਜੀ, ਮੌਸਮ ਥੋੜ੍ਹਾ ਜਾਂ ਠੀਕ ਹੋਜੇ ਨਾ ਫ਼ੇਰ ਤਾਂ ਜਾਇਆਂ ਵੀ ਜਾਊਗਾ, ਮੰਮੀ ਕਹਿ ਰਹੇ ਰੱਖੜੀ ਰੁੱਖੜੀ ਚ ਦੇਖਦੇ ਆਂ ਵੀ ਜਾਵਾਂਗੇ। ਮੈਂ ਕਿਹਾ ਚਲੋ ਕੋਈ ਨਾ
ਹਾਂ ਇੰਨੇ ਚ ਮੌਸਮ ਹੋ ਜਾਏਗਾ ਨਾ ਸਾਵਣ ਭਾਦੋ ਲੱਗ ਜੇਗਾ ਤੇ ਉਹ ਸਾਵਣ ਚ ਤਾਂ ਵੈਸੇ ਹੀ ਮੌਸਮ ਠੰਡਾ ਜਾ ਹੁੰਦਾ ਤੇ ਫੇਰ ਤਾਂ ਜਾਣ ਦਾ ਮਜ਼ਾ ਹੀ, ਹਾਂ ਹਾਂ ਮਜ਼ਾ ਹੀ ਹੁੰਦਾ ਐ ਹਾਂ ਫੇਰ ਤਾਂ ਬਹੁਤ ਚੰਗਾ ਲੱਗਦਾ ਠੰਡੇ ਮੌਸਮ ਚ ਜਾਣਾ ਤਾਂ ਹੁਣ ਗਰਮੀਆਂ ਚ ਤਾਂ ਬਹੁਤ ਬੁਰਾ ਹਾਲ ਐ ਰਾਜੇ, ਹਾਂ ਹਾਂਜੀ, ਹਾਂਜੀ
ਮੀਹ ਚ ਇਹ ਤਾਂ ਬਿਮਾਰ ਵੀ ਹੋ ਜਾਂਦੇ ਆ ਹਨਾ ਵੀ ਕਿਤੇ ਧੁ ਧੁੱਪੇ ਚੱਲ ਜਾਓ ਜੇ ਠੰਢਾ ਪਾਣੀ ਪੀ ਲਿਆ ਗਲ ਗੁਲ ਖ਼ਰਾਬ ਹੋ ਜਾਂਦਾ ਐ
ਪਤਾ ਅੱਜ ਕੱਲ੍ਹ ਨਾ ਉਹ ਪਤਾ ਨੀ ਸਰੀਰ ਚ ਕਿਹੋ ਜਿਹੇ ਕੀਟਾਣੂ ਬਣੇ ਪਏ ਐ ਠੰਡਾ ਗਰਮ ਪੀਂਦੇ- ਪੀਂਦੇ ਇੰਨੀ ਕੋ ਬਹੁਤ ਬੁਰੀ ਹਾਲਤ ਹੁੰਦੀ ਐ ਇਵੇਂ ਲੱਗਦਾ ਸਰੀਰ ਚੋਂ ਅੱਗ ਨਿਕਲਦੀ ਐ ਐਹ ਜਹੀ ਕੀਟਾਣੂ ਬਣੇ ਪਈ ਐ ਸਰੀਰਾਂ ਚ
ਹਾਂਜੀ, ਫਰਿੱਜ ਦਾ ਪਾਣੀ ਤਾਂ ਹੋਰ ਨੁਕਸਾਨ ਕਰਦਾ ਐ ਬਰਫ਼ ਰਫ ਆਲਾ ਪਾਣੀ ਪੀ ਲਿਆ ਮੇਰੇ ਤੋਂ ਦਸ ਦਿਨ ਤੱਕ ਮੈਂ ਇੰਨਾ ਗਲ ਖ਼ਰਾਬ ਰਿਹਾ ਮੇਰਾ ਜਕਾਮ, ਬਖਾਰ ਏਦਾਂ ਹੀ
ਹਾਂ ਮੈਂ ਪਹਿਲਾਂ ਨੀ ਪੀਂਦੀ ਸੀ ਪਰ ਹੁਣ ਪੀਨ ਲੱਗੀ ਮੈਨੂੰ ਪਹਿਲਾਂ ਤਾਂ ਜ ਜੱਚਦਾ ਵੀ ਨਹੀਂ ਸੀਗਾ ਜੰਮਾ ਹੀ ਪਰ ਹੁਣ ਬਾਹਰ ਜਾਂਦੇ ਆ ਨਾ ਕਿਹਨੂੰ ਕਹੀਏ ਘੜੇ ਦਾ ਪਾਣੀ ਦੇਈਏ, ਘੜੇ ਦਾ ਪਾਣੀ ਦੇਈਏ ਫੇਰ ਔਖਾ ਜਾਂ ਲੱਗਦਾ ਜਿਹਨੂੰ ਆਏ ਓ ਬਸ ਉਹੀ ਪੀ ਲੈਂਦੇ ਆ ਠੰਡਾ- ਗਰਮ ਜਿਵੇਂ ਵੀ ਆਂਦਾ ਐ ਪਰ ਜਦੋਂ ਘਰੇ ਆਂਦੇ ਆ ਨਾ ਫੇਰ ਬੁਰਾ ਹਾਲ ਹੋ ਜਾਂਦਾ ਐ ਹਾਂ ਫਿਰ ਹਾਂਜੀ, ਹਾਂਜੀ ਫਿਰ ਬੁਰਾ ਹਾਲ ਹੋ ਜਾਂਦਾ ਐ
ਸਹੀ ਗੱਲ ਆ, ਹੋਰ ਫੇਰ ਤੁਸੀਂ ਹੁਣੇ ਖਾਣੀ ਆ ਰੋਟੀ ਡਿਨਰ ਕਰਨਾ ਹਨਾ
ਬਸ ਰੋਟੀਆਂ ਹੀ ਖਾਣੀਆਂ ਹੋਰ ਤਾਂ ਕੋਈ ਕੰਮ ਹੈ ਨੀਂ
ਹਾਂਜੀ ਇਹ ਤਾਂ ਹੈ।
ਆਪਣਾ, ਹਾਂਜੀ ਆਪਣਾ ਨਾਪ ਧੋ ਕੇ ਲੋਰ ਟੀ ਸਰਟ ਪਾਨੀ ਆ ਬਸ
ਅੱਛਾ ਹੋਰ ਫਿਰ ਤੁਸੀਂ ਸਿਲਾਈ ਵਗੈਰਾ ਕਰ ਲੈਂਣੇ ਹੋ
ਹਾਂ ਮੈਨੂੰ ਆਂਦਾ ਸਿਲਾਈ ਹਾਂ, ਹਾਂ ਮੈਂ ਆਈ ਟੀ ਆਈ ਕੀਤੀ ਇਹ ਤਾਂ ਸਿਲਾਈ ਚ ਫੈਸ਼ਨ ਡਿਜਾਇਨਿੰਗ
ਹਾਂ, ਹਾਂ ਤਾਂ ਤਾਂ ਤੁਸੀਂ ਕਰ ਲੈਣੇ ਹੁੰਦੇ ਸਾਰਾ ਕੁਛ
ਹਾਂ, ਹਾਂ ਮੇਰੇ ਨਾ ਫਿਰ ਚਸ਼ਮਾ ਲੱਗ ਗਿਆ ਜਦੋਂ ਮੈਂ ਕੰਮ ਕਰਦੀ ਸੀ ਨਾ ਕਿ ਹਸਬੈਂਡ ਦੀ ਡੈਥ ਦੇ ਬਾਅਦ ਮੈਨੂੰ ਹੋ ਗਿਆ ਤੇ ਇੱਕੋ ਫੇਰ ਮੈਂ ਜ਼ਿਆਦਾ ਕੰਮ ਹਾਂ ਫੇਰ ਮੈਨੂੰ ਡਾਕਟਰ ਕਹਿੰਦੇ ਵੀ ਮਸ਼ੀਨ ਦਾ ਕੰਮ ਨਾ ਕਰਿਆ ਕਰੋ ਵੀ ਤੁਹਾਡੀ ਆਖੋਂ ਦੇ ਲਈ ਬਹੁਤ ਖ ਹਾਂ ਤੇ ਮੈਂ ਫੇਰ ਨਹੀਂ ਕਰਦੀ ਮਸੀਨ ਦਾ ਕੰਮ ਨਹੀਂ ਕਰਦੀ ਹਾਂ ਤਾਂ ਹੈ ਹਾਂ ਫਿਰ ਮੈਨੂੰ ਹੋਸਪਿਟਲ ਦਾ ਕੰਮ ਹੋ ਜਾਂਦਾ ਐ ਸਾਡਾ ਫੇਰ ਉਹ ਵੀ ਫੋਨ ਤੇ ਹੀ ਹੁੰਦਾ ਔਨਲਾਈਨ ਹੁੰਦਾ ਸਾਰਾ ਕੰਮ ਹੋਸਪਿਟਲ ਦਾ ਫਿਰ ਮੈਨੂੰ ਹਾਂ, ਬਸ ਹਾਂਜੀ ਉਹ ਕਰ ਲੈਂਦੀ ਹੂੰ ਮੈਂ
ਚਲੋ ਸਹੀ ਆ, ਵਧੀਆ ਐ ਹੋਰ ਕਿਉਂਕਿ ਸਿਲਾਈ ਚ ਤਾਂ ਫੇਰ ਇੰਨਾ ਟਾਈਮ ਬੈਠੇ ਰਹੋ ਚਲੋ ਫੇਰ ਏਧਰ
ਹਾਂ ਹਾਂਜੀ ਫੇਰ ਹਾਂ ਫਿਰ ਮੈਂ ਸਿਲਾਈ ਦੀ ਮੈਨੂੰ ਹੁਣ ਦੇਣੀ ਪੈਂਦੀ ਐ ਆਪਣੋ ਜਦੋਂ ਮੈਨੂੰ ਆਪਣੋ ਸਿਲਾਈ ਆਉਂਦੀ ਐ ਸਾਰੀ ਪਰ ਮੈਨੂੰ ਕੱਪੜੇ ਆਪਦੇ ਵੀ ਸਿਲਾਣੇ ਪੈਂਦੇ ਆ ਹੁਣ ਹਾਂ ਢਾਈ ਤਿੰਨ ਸੌ ਰੁਪਇਆ ਸੂਟ ਦਾ ਦੇਣਾ ਪੈਂਦਾ, ਹਾਂਜੀ
ਪੰਜ ਸੌ ਰੁਪਏ ਨੇ ਸਿੰਪਲ ਸੂਟ ਦੇ।
ਨਈਂ ਏਧਰ ਸਾਢੇ ਤਿੰਨ ਸੌ ਰੁਪਏ ਲੈਂਦੇ ਐ, ਅਸਤਰ ਆਲੇ ਦੇ ਜਾਦਾ ਲੈਂਦੇ। ਪੰਜ-ਛੇ ਸੌ ਹੋ ਗੇ ਪਰ ਸਾਡੇ ਪਿੰਡਾਂ ਚ ਨਾ, ਪਿੰਡਾਂ ਚ ਸਾਰੇ ਸਿਲਾਈ ਅੱਜ ਕੱਲ ਕੁੜੀਆਂ ਵੀ ਫੋਨਾਂ 'ਤੇ ਦੇ ਦੇਖ ਸਿਲਾਈ ਕਰਨ ਲੱਗੀ ਡਿਜਾਇਨਿੰਗ ਕਰਨ ਲੱਗੀ।
ਹਾਂਜੀ-ਹਾਂਜੀ।
ਸਾ ਹਾਂ, ਸਾਡਾ ਬਾਗੜੀਆਂ ਦਾ ਕੰਮ ਏਨੀ, ਸਾਡੇ ਏਧਰ ਕੁੜੀਆਂ ਸਿਲਾਈ ਬੋਤ ਕਰਦੀ ਐ, ਹਾਂਜੀ ਹਾਂ, ਹਾਂਜੀ।
ਹਾਂ, ਅੱਜ ਕੱਲ ਤਾਂ ਯੂਟਊਬ ਤੇ ਸਾਰਾ ਕੁਛ ਆ ਤੇ ਤਾਂ ਕਰਕੇ, ਫੇਰ ਓਥੇ ਦੇਖ-ਦੇਖ ਸਿਲ ਲੈਂਦਾ ਡਿਜ਼ਾਇਨ ਜਿਵੇਂ ਦਾ ਪੋਣਾ, ਹਨਾ
ਹਾਂ, ਓ ਸਾਰਾ ਅੱਜ ਫੋਨ ਤੇ ਚੱਲਦਾ ਸਾਰਾ ਕੁਛ
ਸਈ ਗੱਲ ਆ
ਪੈਲਾਂ ਹੁੰਦਾ ਸੀ ਨਾ, ਪੈਲਾਂ ਹੁੰਦਾ ਸੀ ਜਦੋਂ ਮੇਰੇ ਟਾਈਮ ਦੀ ਮੈਂ ਗੱਲ ਕਰਾਂ ਨਾ ਮੈਂ ਸਿਲਾਈ ਸਿੱਖਣ ਵਾਸਤੇ ਸੈਂਟਰਾਂ ਤੇ ਜਾਂਦੀ ਸੀ, ਜਿੱਥੇ ਸਿਲਾਈ ਸੈਂਟਰ ਨੀਂ ਹੁੰਦੀ। ਹੋਨ ਕੁੜੀਆਂ ਫੋਨ ਹਾਂ, ਹੋਨ ਕੁੜੀਆਂ ਫੋਨਾਂ ਤੇ ਘਰੇ ਸਿੱਖਦੀ ਐ, ਸਾਰਾ ਕੁਛ ਮੈਨੂੰ ਤੋਂ ਸਿਲਾਈ ਸਿੱਖਣ ਵਾਸਤੇ ਮੇਰੇ ਤੇ ਸਿਲਾਈ ਸਿੱਖਣ ਵਾਸਤੇ ਪੈਸੇ ਵੀ ਦਿੱਤੇ ਹੋਏ ਐ, ਫਿਰ ਮੈਂ ਆਈ ਟੀ ਆਈ ਕੀਤੀ ਫੇਰ ਓਥੋਂ ਮੈਂ ਸਾਰਾ ਕੁਛ ਸਿੱਖਿਆ, ਹਾਂ ਮੈਨੂੰ ਨੌਲੇਜ ਹੋਈ ਐ ਸਾਰੀ ਹਾਂ, ਹਾਂਜੀ ਹਾਂ
ਹਾਂਜੀ, ਚਲੋ ਵਧੀਆ ਤੁਸੀਂ ਸਿੱਖਿਆ ਹੋਯਾ। ਕਦੇ ਸਿੱਖਿਆ ਹੋਯਾ ਕੰਮ ਤਾਂ
ਹਾਂ, ਤੁਸੀਂ ਕਰ ਲੈਂਦੇ ਓ ਸਿਲਾਈ-ਸਲੂਈ?
ਨਾ, ਮੇਰੀ ਮੰਮਾ ਕਰ ਲੈਂਦਾ ਐ, ਮੈਂ ਨੀਂ।
ਨਈਂ, ਵੈਸੇ ਕੈਂਦੇ ਆ ਵੀ ਲੜਕੀਆਂ ਨੂੰ ਸਾਰਾ ਕੰਮ ਆਂਦਾ, ਮੈਨੂੰ ਪਤਾ ਕੀ ਕੰਮ ਨੀ ਆਂਦਾ, ਮੈਨ ਮੈਨੂੰ ਮੈਨੂੰ ਮੱਝਾਂ ਦਾ ਮੱਝਾਂ ਦਾ ਦੁੱਧ ਨਿਕਾਲਣਾ ਨੀ ਆਂਦਾ, ਮੱਝਾਂ ਨੂੰ ਸੁਣਾ ਨੀ ਆਂਦਾ ਮੈਨੂੰ।
ਪਾਸ ਤੇ ਓ ਕਰਿਆ ਹੀ ਨੀ ਕਦੇ ਨਾ ਵੀ ਸੂਟ-ਸਾਟ ਦਾ, ਕਿਉਂਕਿ ਪੜਾਈ ਸੀ, ਪੈਲਾਂ ਕੋਾਲਜ ਚ ਹਨਾ ਫੇ ਟਾਈਮ ਈਂ ਨੀਂ ਲੱਗਦਾ ਬਸ, ਹਾਂਜੀ ਪੜਾਈ ਕਰਕੇ ਨਾ ਫੇਰ, ਓਸ ਪਾਸੇ ਧਿਆਨ ਰੈਂਦਾ ਸੀ। ਇਸ ਪਾਸੇ ਕਦੇ ਲਾਇਆ ਈਂ ਨੀਂ, ਹੁਣ ਹੁੰਦਾ ਨੀ
ਮੈਂ ਨਾ ਕੁਵਾਰੀ ਹੁੰਦੀ ਸੀ ਜਦੋਂ ਵੀ ਮੇਰਾ ਘਰ ਦਾ ਕੰਮ ਹੁੰਦਾ ਸੀ, ਸਿਲਾਈ-ਕਢਾਈ ਦਾ ਹੁੰਦਾ ਸੀ, ਖੇਤਾਂ ਚ ਮੈਂ ਕਦੀ ਗਈ ਨਈਂ। ਓਦੋਂ ਵੈਸੇ ਸਾਡੇ ਜ਼ਮੀਨ ਹੁੰਦੀ ਐ ਬਾਗੜੀਆਂ ਦੇ ਮੇਰੇ ਮਾਇਕੇ ਜਮੀਨ ਹੈ ਸਸੂਰਾਲ ਚ ਹੈ ਨੀ ਤੇ ਓਧਰ ਮੇਰੀ ਸਿਸਟਰ ਹੁੰਦੀ ਸੀ ਬੜੇ, ਛੋਟੇ ਓ ਕੰਮ ਕਰਦੇ ਸੀ। ਕਿੱਤ ਦਾ ਕਰਦਾ ਬਸ, ਮੈਂ ਸਿਲਾਈ ਚ ਹੀ ਰੈਂਦੀ ਸੀ।
ਅੱਛਾ।
ਹਾਂ, ਮੈਨੂੰ ਮੈਂ ਕਹਿੰਦੀ ਵੀ ਮੈਨੂੰ ਇੱਕ ਮੱਝਾਂ ਸੁਣੀਂ ਨੀ ਆਂਦੀ, ਜੇ ਮੱ ਜਾਂ ਦਾ ਕੰਮ ਕਰ ਲੈਂਦੀ ਐ ਪਸੂਆਂ ਦਾ ਸਾਰਾ, ਘਰ ਦਾ ਕੋਈ ਵੀ ਕੰਮ ਹੋਏ ਸਾਰਾ ਕਰ ਲੈਂਦੀ ਐ ਪਰ ਮੈਨੂੰ ਇੱਕ ਦੁੱਧ ਮੱਝਾਂ ਸੂੰਣੀ ਨੀ ਆਂਦੀ। ਹਾਂ, ਮੈਂ ਗਾਏ ਦਾ, ਮੱਝ ਦਾ ਦੁੱਧ ਨੀ ਨਿਕਾਲ ਸਕਦੀ। ਹਾਂਜੀ, ਹਾਂਜੀ।
ਚਲੋ, ਕੋਈ ਨਾ ਇੰਨਾ ਕੁ ਕਰ ਲੈਨੇ ਓ ਬਹੋ ਵੱਡੀ ਗੱਲ ਐ, ਹਾਂਜੀ। ਚਲੋ, ਠੀਕ ਐ। ਹਾਂਜੀ- ਹਾਂਜੀ ਠੀਕ ਹੈ ਓਕੇ ਸਸ਼੍ਰੀ ਅਕਾਲ ਜੀ ਹਾਂਜੀ